ਹਾਂਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹੋਰ ਜੀ ਕਿਵੇਂ ਹੋ?
ਵਧੀਆ ਜੀ, ਤੁਸੀਂ ਦੱਸੋ?
ਵਧੀਆ ਜੀ, ਵਧੀਆ ਫਰੀ ਸੀਗੇ।
ਹਾਂਜੀ। ਵਿਹਲੇ ਆ
ਚਲੋ, ਬਸ ਵਧੀਆ ਜੀ, ਹਾਂਜੀ -ਹਾਂਜੀ ਬਿਲਕੁਲ ਪੇੜ- ਪੌਦਿਆਂ ਬਾਰੇ ਕਰਦੇ ਹਾਂ। ਆਪਾਂ ਦਰੱਖਾਂ ਬਾਰੇ ਵੀ ਮਤਲਬ ਦੇਖੋ, ਪਹਿਲਾਂ ਦੇਖੋ, ਜ਼ਮਾਨੇ ਦੇ ਵਿੱਚ ਕਿੰਨੇ ਪੇੜ ਪੌਦੇ, ਦਰਖਤ ਹੁੰਦੇ ਸੀਗੇ। ਹੈਨਾ, ਤੇ ਮਤਲਬ ਉਹਨਾਂ ਦੇ ਕਿੰਨੇ ਜਿਆਦਾ ਫਾਇਦੇ ਹੁੰਦੇ ਸੀਗੇ।
ਬਹੁਤ ਹੁਣ ਤਾਂ ਔਖਾ ਜਿੱਦਾ ਪਹਿਲਾਂ ਬਿਜਲੀ ਨਹੀਂ ਸੀ ਹੁੰਦੀ ਪਰ ਆਪਾਂ ਤਾਂ ਵੀ ਆਰਾਮ ਨਾਲ ਮਤਲਬ ਮੈਂ ਸੁਣਿਆ ਹੀ ਆ ਚਲੋ ਮੈਂ ਤਾਂ ਪਹਿਲੇ ਜਮਾਨੇ ਦੀ ਨਹੀਂ ਹਾਂ ਮੀਂ ਪਹਿਲਾਂ ਬਿਨਾਂ ਬਿਜਲੀ ਤੋਂ ਵੀ ਲੋਕ ਇੰਨਾ ਵਧੀਆ ਰਹਿਣ ਰਹਿੰਦੇ ਸੀ, ਹੁਣ ਤਾਂ ਰਹੀ ਨੀ ਬਿਨਾਂ ਬਿਜਲੀ ਤੋਂ ਬਿਨਾਂ
ਮਨ ਲਓ ਪਤਾ ਕੀ ਹੈ ਪਹਿਲਾਂ ਦੇਖੋ ਕੱਲਾ ਐਵੇਂ ਨੀ ਕਿ ਗਲੀਆਂ ਦੇ ਵਿੱਚ ਹੀ ਪੇੜ ਪੌਦੇ ਹੁੰਦੇ ਸੀਗੇ ਲੋਕ ਆਪਣੇ ਘਰਾਂ ਦੇ ਵਿੱਚ ਵੀ ਮਤਲਬ ਜਿਵੇਂ ਬਰੋਟੇ ਵਗੈਰਾ ਹੁੰਦੇ ਸੀ ਗੇ ਨਾ ਉਹ ਲਗਾ ਲੈਂਦੇ ਸੀ ਗੇ ਮਤਲਬ ਪੱਖੇ ਵਗੈਰਾ ਨੂੰ ਤਾਂ ਬਹੁਤ ਘੱਟ ਵਰਤਦੇ ਸੀਗੇ ਮਤਲਬ ਉਹਦੇ ਹੇਠ ਬਰੋਟੇ ਹੇਠ ਡਾਹ ਕੇ ਬਹਿ ਜਾਣ ਹੈਨਾ ਉਹਦੀ ਠੰਡੀ ਠੰਡੀ ਹਵਾ ਲੱਗਦੀ ਸੀਗੀ ਤੇ ਹੈਨਾ ਮਤਲਬ ਹਰ ਇੱਕ ਜਗ੍ਹਾ ਤੇ ਦੇਖੋ ਪਹਿਲਾਂ ਤਾਂ ਪੇੜ ਪੌਦੇ ਤੇ ਹਰਾ ਭਰਾ ਨਜ਼ਰ ਆਉਂਦਾ ਸੀਗਾ, ਤੇ ਤੇ ਅੱਜ ਕੱਲ੍ਹ ਤਾਂ ਦੇਖਲੋ ਮਤਲਬ ਕਿੰਨੇ ਘੱਟ ਹੀ ਦਿਖਦੇ ਨੇ ਕਿਤੇ ਹੈਨਾ ਮਤਲਬ ਗਲੀਆਂ ਦੇਖੋ ਹੁੰਦੇ ਹੀ ਨੀ ਹੈਗੇ
ਸਹੀ ਗੱਲ ਆ ਉਹੀ ਇਹਨਾਂ ਨੂੰ ਕੱਟਣ ਨਾਲ ਅਪਣਾ ਤਾਪਮਾਨ ਬਹੁਤ ਜ਼ਿਆਦਾ ਵੱਧ ਚੁੱਕਿਆ ਆ।
ਬਿਲਕੁਲ ਬਿਲਕੁਲ ਦੇਖੋ ਹੁਣ ਕਿੰਨੀ ਗਰਮੀ ਪੈਂਦੀ ਆ ਹੈਨਾ ਮਤਲਬ ਦੇਖੋ ਬਿਲਕੁਲ ਹਵਾ ਮਤਲਬ ਘੱਟ ਗਈ ਹੈ ਦੇਖੋ ਕਿੰਨਾ ਜ਼ਿਆਦਾ ਪ੍ਰਭਾਵ ਪੈ ਰਿਹਾ ਜਿਹੜੇ ਲੋਕ ਦਰਖਤ ਕੱਟ ਰਹੇ ਨੇ। ਦਰਖਤ ਕੱਟ ਲੈਂਦੇ ਨੇ ਉਹ ਹੋਰ ਸਮਾਨ ਲਈ ਵਰਤ ਲੈਂਦੇ ਨੇ ਲੱਕੜਾਂ ਨੂੰ ਹੈਨਾ।
ਹਾਂਜੀ। ਅਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਦਰਖਤਾਂ ਨੂੰ ਇੰਨਾ ਜ਼ਿਆਦਾ ਮਤਲਬ ਕੱਟਿਆ ਜਾ ਰਿਹਾ ਆ। ਪਰ ਇਹ ਵੀ ਸਾਡੇ ਲਈ ਨੁ ਸਾਹ ਨਹੀਂ ਅ
ਹਾਂਜੀ ਹਾਂਜੀ ਪਹਿਲੀ ਚੀਜ਼ ਤਾਂ ਦੇਖੋ ਹਨਾ ਜਿਵੇਂ ਹੁਣ ਅੱਜ ਕੱਲ੍ਹ ਦੇਖੋ ਹਰ ਇੱਕ ਬੰਦੇ ਨੂੰ ਸਾਹ ਦੀ ਪ੍ਰੋਬਲਮ ਆਉਂਦੀ ਆ ਉਹਦਾ ਮਤਲਬ ਮੇਨ ਕਾਰਨ ਇਹੀ ਹੈ ਕਿੇਖ ਨੂੰ ਕਸੀਜਨ ਨ ਸਹੀ ਤਰੀਕੇ ਨਾਲ ਮਿਲ ਰਹੀ ਹੈਗੀ ਅਗਰ ਜਦੋਂ ਦਰਖਤ ਵਗੈਰਾ ਹੁੰਦੇ ਸੀਗੇ ਹਨਾ ਸਹੀ ਤਰੀਕੇ ਨਾਲ ਉਹਨਾ ਨੂੰ ਹਵਾ ਮਿਲਦੀ ਸੀ ਅਨਿਆ ਆਕਸੀਜਨ ਮਿਲਦੀ ਸੀਗੀ ਤੇ ਹੁਣ ਤਾਂ ਦੇਖੋ ਦਰਖਤ ਘੱਟ ਗਏ ਜਿਸ ਕਰਕੇ ਆਕਸੀਜਨ ਦੀ ਕਮੀ ਹੋ ਰਹੀ ਹੈ ਤੇ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਹਨਾ ਲੱਗ ਰਹੀਆਂ ਨੇ ਕਿੰਨਾ ਜ਼ਿਆਦਾ ਨੁਕਸਾਨ ਹੋ ਰਿਹਾ
ਹਮ
ਹੁ ਦੇਖੋ ਜ ਜਿਹੜੇ ਮਤਲਬ ਹੁਣ ਦੇਖੋ ਪੰਛੀ ਵੀ ਤੁਸੀਂ ਦੇਖਿਆ ਹਨਾ ਬਹੁਤ ਪੰਛੀ ਹੁਣ ਤਾਂ ਰਹੇ ਹੀ ਨਹੀਂੀ ਹੈਗੇ
ਹਮ ਉਹ ਵੀ ਉਹਨਾਂ ਦੀ ਮਤਲਬ ਇਹੀ ਸੀ ਨਾ ਪੇੜ ਪੌਦੇ ਦੀ ਹੈ ਉਹਨਾਂ ਦੇ ਰਹਿਣ ਸਹਿਣ ਦਾ ਸਾਧਨ
ਹਾਂਜੀ ਹਾਂਜੀ ਮਤਲਬ ਇਹੀ ਹੈ ਦੱਸੋ ਬਿਲਕੁਲ ਬਿਲਕੁਲ ਕਿਉਂਕਿ ਦੇਖੋ ਕਿੱਥੇ ਮਤਲਬ ਉਹਨਾਂ ਦੇ ਜਿਹੜੇ ਹੁਣ ਘਰ ਸੀਗੇ ਪੰਛੀਆਂ ਦੇ ਰਹਿਣ ਦੇ ਹਨ ਨਾ ਕਿਉਂਕਿ ਉਹਨਾਂ ਨੇ ਤੇ ਦੇਖੋ ਦਰਖਤ ਦੇ ਉੱਪਰ ਹੀ ਆਪਣੇ ਆਲਣੇ ਆਪਣੇ ਘਰ ਪਾਉਣੇ ਹੁੰਦੇ ਸੀਗੇ ਤੇ ਹੁਣ ਦੇਖੋ ਜਦੋਂ ਉਹਨਾਂ ਦੇ ਘਰ ਹੀ ਨਹੀਂੀ ਰਹੇ ਤਾਂ ਪੰਛੀ ਉਹ ਦੇਖੋ ਮਰਨ ਗਈ ਕਿੱਥੇ ਹਨਾ ਤਾਂ ਕਰਕੇ ਦੇਖੋ ਹੁਣ ਕੋਈ ਪੰਛੀ ਨੀ ਦਿਖਦਾ ਹੈਗਾ ਮਤਲਬ ਜਿਵੇਂ ਪਹਿਲਾਂ ਤਾਂ ਬਹੁਤ ਤਰ੍ਹਾਂ ਦੇ ਸਵੇਰੇਹੀ ਜਦੋਂ ਬੰਦਾ ਉੱਠਦਾ ਸੀਗਾ ਪੰਛੀਆਂ ਦੀ ਅਲੱਗ ਹੀ ਆਵਾਜ਼ ਆਉਂਦੀ ਸੀਗੀ ਚੀਂ ਚੀਂ ਦੀ ਜਿਹੜੀ ਕਿ ਮਤਲਬ ਆਪਣੇ ਸਰੀਰ ਲਈ ਜਦੋਂ ਆਪਾਂ ਉੱਠਦੇ ਹਾਂ ਸਵੇਰੇ ਉੱਠਦੇ ਸਾ ਸੁਣਦੇ ਹਾਂ ਆਪਣੇ ਸਰੀਰ ਲਈ ਬਹੁਤ ਜ਼ਿਆਦਾ ਵਧੀਆ ਹੁੰਦੀ ਸੀਗੀ ਹਾਂਜੀ ਹਾਂਜੀ ਤੇ ਮਤਲਬ ਹੁਣ ਤਾਂ ਦੇਖੋ ਉਹ ਤਾਂ ਚੀਜ਼ ਬਿਲਕੁਲ ਹੀ ਖਤਮ ਹੋ ਚੁੱਕੀ ਆ
ਹਾਂਜੀ ਆਪਾਂ ਨੂੰ ਨਾ ਹਰੇਕ ਨੂੰ ਘੱਟੋ ਘੱਟ ਇੱਕ ਰੁੱਖ ਤਾਂ ਲਗਾਉਣਾ ਲਗਾਉਣਾ ਹੀ ਚਾਹੀਦਾ ਆ ਕਿਉਂਕਿ ਸੋਚੋ ਇੰਨੀ ਆਪਣੀ ਆਪਣੀ ਜਨਸੰਖਿਆ ਆ ਜੇ ਸਾਰੇ ਇੱਕ ਇੱਕ ਪੌਦਾ ਲਉਣ ਤਾਂ ਕਿੰਨਾ ਫਾਇਦਾ ਹੋਵੇ
ਹਾਂਜੀ ਤਾਂ ਗੱਲ ਸਹੀ ਹੈ ਜੀ ਮਤਲਬ ਆਪਾਂ ਨੂੰ ਨ ਨਾ ਜਿਵੇਂ ਹੁਣ ਕੋਈ ਵੀ ਚਲੋ ਮੌਕਾ ਮਿਲਦਾ ਬੰਦੇ ਨੂੰ ਕੋਈ ਜਨਮਦਨ ਆ ਗਿਆ ਹਨਾ ਜਾਂ ਕੋਈ ਵੀ ਜਿਵੇਂ ਹੁਣ ਕਿੰਨੇ ਤਰ੍ਹਾਂ ਦੇ ਹਨਾ ਮਨਾਏ ਜਾਂਦੇ ਨੇ ਕੋਈ ਤਿਉਹਾਰ ਲਗਾ ਲੋ ਹਨਾ ਤਾਂ ਉਹਨਾ ਮਤਲਬ ਮੌਕਿਆਂ ਦੇ ਉੱਪਰ ਹਰ ਇੱਕ ਨੂੰ ਜੇ ਇੱਕ ਬੰਦਾ ਚਲੋ ਘਰ ਦੇ ਵਿੱਚ ਚਾਹੇ ਮੰਨ ਲਓ ਘਰ ਦੇ ਵਿੱਚ ਵਿੱਚੋਂ ਇੱਕ ਬੰਦਾ ਲਗਾ ਰਿਹਾ ਦਰਖਤ ਤੇ ਯਾ ਕੋਈ ਵੀ ਪੇੜ ਪੌਦਾ ਤਾਂ ਉਹਦੇ ਨਾਲ ਦੇਖੋ ਕਿੰਨੇ ਲੋਕਾਂ ਨੂੰ ਹੋਰ ਮਤਲਬ ਇਸ ਚੀਜ਼ ਬਾਰੇ ਸੰਦੇਸ਼ ਮਿਲੂਗਾ ਤੇ ਹੈ ਨਾ ਕਿੰਨਾ ਮਤਲਬ ਜ਼ਿਆਦਾ ਵਧੀਆ ਹੋਊਗਾ ਜੇ ਇੱਕ ਬੰਦਾ ਇੱਕ ਪੌਦਾ ਵੀ ਲਗਾ ਰਿਹਾ ਹੈ ਘਰ ਵਿੱਚ ਲਗਾ ਰਿਹਾ
ਹੋਰ ਤੁਹਾਨੂੰ ਕੀ ਲੱਗਦਾ ਇਹਦੀਆਂ ਕਿਹੜੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ
ਸਮੱਸਿਆਵਾਂ ਦਾ ਦੇਖੋ ਮੌਸਮ ਦੇ ਵਿੱਚ ਜਿਹੜੀ ਤਬਦੀਲੀ ਆ ਰਹੀ ਹੈ ਹਨਾ ਪਹਿਲਾਂ ਦੇਖੋ ਜਿਹੜੀ ਬਾਰਿਸ਼ ਹੈ ਨਾ ਮਤਲਬ ਸਹੀ ਤਰੀਕੇ ਨਾਲ ਹੁੰਦੀ ਨੀਗੀ ਤੇ ਹੁਣ ਜਿਵੇਂ ਇੱਕੋ ਦਮ ਜਾਂ ਤਾਂ ਜਿਵੇ ਸੋਕਾ ਪੈ ਜਾਂਦਾ ਮੀਂਹ ਆਉਂਦਾ ਹੀ ਨਹੀਂ ਹੈਗਾ ਯਾ ਫੇਰ ਹੜ ਆ ਜਾਂਦੇ ਨੇ ਤੇ ਮਤਲਬ ਉਹਦਾ ਅਹ ਜਿਹੜਾ ਮੇਨ ਕਾਰਨ ਹੈ ਉਹ ਕਿਤੇ ਨਾ ਕਿਤੇ ਦਰਖੱਤ ਨੇ ਕਿਉਂਕਿ ਜਦੋਂ ਦਰਖੱਤ ਹੁੰਦੇ ਸੀਗੇ ਤਾਂ ਕੁਦਰਤ ਦੇ ਵਿੱਚ ਨਾ ਇੱਕ ਬੈਲੈਂਸ ਬਣਿਆ ਰਹਿੰਦਾ ਸੀਗਾ ਹਾਂਜੀ ਮੀਂਹ ਦਾ ਹੁਣ ਦੇਖੋ ਜਾਂ ਤਾਂ ਹੜ ਈ ਆ ਜਾਂਦੇ ਨੇ ਯਾ ਫਿਰ ਬਿਲੁ ਬਿਲਕੁਲ ਵੀ ਮੀਂਹ ਨੀ ਆਉਂਦਾ ਹੈਗਾ ਜੇ ਮਤਲਬ ਅ ਦਰਖਤ ਲੱਗੇ ਰਹਿਣ ਸਹੀ ਤਰੀਕੇ ਨਾਲ ਤਾਂ ਮਤਲਬ ਇਹ ਚੀਜ਼ ਨੂੰ ਸਹੀ ਕੀਤਾ ਜਾ ਸਕਦਾ ਦਰਖਤਾਂ ਦੇ ਨਾਲ ਹਾਂਜੀ ਹਾਂਜੀ ਤੇ ਮਤਲਬ ਹੁਣ ਦੇਖੋ ਹਨਾ ਜਿਵੇਂ ਲੋਕੀ ਬਾਹਰ ਕੰਮ ਕਰ ਜਾਂਦੇ ਨੇ ਤਾਂ ਮਤਲਬ ਪਹਿਲਾਂ ਲੋਕ ਦੇਖੋ ਹੈ ਨਾ ਇਹਨਾਂ ਦੀ ਦਰਖਤਾਂ ਦੀ ਛਾਵੇਂ ਬਹਿ ਜਾਂਦੇ ਸੀਗੇ ਜਦੋਂ ਕੋਈ ਰੋਟੀ ਵਗੈਰਾ ਖਾਣੀ ਆ ਹੈ ਨਾ ਆ ਮਤਲਬ ਚਲੋ ਬੰਦੇ ਨੇ ਅੱਧਾ ਘੰਟਾ ਘੰਟਾ ਆਰਾਮ ਕਰਨਾ ਹੈ ਹੁਣ ਦੇਖੋ ਕਿਤੇ ਉਹੀ ਲੋਕੀ ਹੈ ਨਾ ਮਤਲਬ ਐਵੇਂ ਧੁੱਪ ਚ ਬੈਠੇ ਹੁੰਦੇ ਨੇ
ਹਮ
ਹਾਂਜੀ ਹਾਂਜੀ
ਆਪਾਂ ਨੂੰ ਹੀ ਨੁਕਸਾਨ ਮਿਲ ਰਿਹਾ ਆ ਆਪਾਂ ਆਪਣੀਆਂ ਲੋੜਾਂ ਪੂਰਾ ਪੂਰੀਆਂ ਤਾਂ ਕਰੀ ਜਾ ਰਹੇ ਹ ਪਰ ਇਹਦਾ ਵੀ ਅਸਰ ਸਾਡੇ ਤੇ ਚਲੋ ਹੁਣ ਤਾਂ ਕਰੀ ਮਤਲਬ ਚੱਲੀ ਜਾ ਰਿਹਾ ਆ ਬਟ ਜਿੱਦਾਂ ਏਦਾਂ ਹੀ ਜੇ ਕੱਟਦੇ ਗਏ ਰੁੱਖਾਂ ਨੂੰ ਤਾਂ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਆ ਉਹਨਾਂ ਤੇ ਕੀ ਅਸਰ ਹੋਊਗਾ ਉਹ ਤਾਂ ਫੇਰ ਸਾਡੇ ਨਾਲੋਂ ਵੀ ਜ਼ਿਆਦਾ ਔਖੇ ਹੋ ਜਾਣਗੇ
ਬਿਲਕੁਲ ਬਿਲਕੁਲ ਇਹ ਤਾਂ ਗੱਲ ਸਹੀ ਹੈ ਜੀ
ਜਿੱਦਾਂ ਹੁਣ ਆਪਾਂ ਹੀ ਸੁਣਦੇ ਹਾਂ ਵੀ ਜਿਹੜੇ ਸਾਡੇ ਤੋਂ ਪਹਿਲੇ ਸੀ। ਉਹਨਾਂ ਨੂੰ ਕਿੰਨਾ ਸੌਖਾ ਸੀ, ਤੇ ਹੁਣ ਆਪਾਂ ਇੰਨੀਆਂ ਸਮੱਸਿਆਵਾਂ ਝੇਲ ਰਹੇ ਤੇ ਜਿਹੜੀਆਂ ਸਾਡੇ ਤੋਂ ਅੱਗੇ ਆਉਣ ਆਲੀਆਂ ਉਹਨਾਂ ਨੂੰ ਤਾਂ, ਇਸ ਹਿਸਾਬ ਨਾਲ ਹੋਰ ਵੀ ਔਖਾ ਹੋ ਸਕਦਾ।
ਬਿਲਕੁਲ ਇਹ ਤਾਂ ਗੱਲ ਸਹੀ ਹੈ, ਤੇ ਪਹਿਲਾਂ ਦੇਖੋ ਹਨਾ ਹਵਾ ਵੀ ਦਾ ਵੀ ਮਤਲਬ ਦੇਖੋ, ਅੱਜ ਦੀ ਜਿਹੜੀ ਹੁਣ ਹਵਾ ਚੱਲਦੀ ਹੈ, ਤੇ ਪਹਿਲਾਂ ਹਵਾ ਚੱਲਦੀ ਸੀ, ਉਹਦੇ ਚ ਬਹੁਤ ਫਰਕ ਕਿਉਂਕਿ ਹੁਣ ਦੇਖੋ, ਹਰ ਘਰ ਏ ਸੀ ਹੋ ਗਏ, ਨਾ ਪੱਖਿਆਂ ਦੀ ਹਵਾ ਕਰਕੇ ਬਹੁਤ ਗਰਮੈਸ਼ ਹੁੰਦੀ ਹੈ ਹਵਾ ਚ।
ਫੈਲਿਆ ਪਿਆ ਆ।
ਹਾਂਜੀ ਹਾਂਜੀ, ਤੇ ਮਤਲਬ ਜਿਹੜੀ ਦੇਖੋ ਦਰਖ਼ਤ ਦੀ ਪਹਿਲਾਂ ਹਵਾ ਆਂਦੀ ਸੀਗੀ ਹਨਾ ਜਦੋਂ ਹਵਾ ਚੱਲਣੀ ਤਾਂ, ਉਹਦੀ ਠੰਡੀ ਠੰਡੀ ਹਵਾ ਆਉਣੀ, ਉਹ ਮਤਲਬ ਆਪਣੇ ਸਰੀਰ ਲਈ ਵੀ ਵਧੀਆ ਵਧੀਆਂ ਰਹਿੰਦੀ ਸੀਗੀ, ਤੇ ਮਤਲਬ ਵਧੀਆਂ ਹੁੰਦੀ ਸੀਗੀ ਉਹ।
ਹਾਂਜੀ
ਹਾਂਜੀ, ਤੇ ਅੱਜ ਕੱਲ੍ਹ ਦੇ ਮਤਲਬ ਜਿਹੜੀ ਹਵਾ ਚੱਲ ਰਹੀ ਐ, ਉਹਦੇ ਵਿੱਚ ਵੀ ਬਹੁਤ ਜ਼ਿਆਦਾ ਹਨਾ, ਆਪਾਂ ਕਹਿ ਦਏ ਕਸਾਨ ਹੁੰਦਾ, ਆਪਣੇ ਸਰੀਰ ਚ ਬਿਮਾਰੀਆਂ ਲੱਗਦੀਆਂ ਨੇ ਮਤਲਬ ਸਭ ਤੋਂ ਵੱਡਾ, ਹਾਂਜੀ।
ਰੱਖਣਾ ਚਾਹੀਦਾਂ, ਲੋਕ ਹੁਣ ਵਧੀਆਂ ਵਧੀਆਂ ਚੀਜ਼ਾਂ ਲੈ ਰਹੇ ਮਤਲਬ ਏ ਸੀ ਹੋ ਗਿਆ ਨਾ।
ਹਾਂਜੀ ਹਾਂਜੀ।
ਆਪਣੀਆਂ ਮੋਟਰ ਗੱਡੀਆਂ ਹੋ ਆਂ ਫੈਕਟਰੀਆਂ ਦਾ ਧੂੰਆਂ ਹੋ ਗਿਆ, ਇਹਨਾਂ ਨਾਲ ਹਵਾ ਕਿੰਨੀ ਖ਼ਰਾਬ ਹੋ ਰਹੀ ਆ।
ਹਾਂਜੀ ਹਾਂਜੀ ਬਿਲਕੁਲ ਮਤਲਬ ਉਹੀ ਐ, ਦੇਖੋ ਆਪਾਂ ਹੋਰ ਚੀਜ਼ਾਂ ਦੇ ਦੇਖੋ ਇੰਨੇ ਪੈਸੇ ਖਰਚ ਕਰ ਦਿੰਦੇ ਐ, ਦੇਖੋ ਜੇ ਆਪਾਂ ਪੌਦਾ ਖਰੀਦਣ ਜਾਈਏ, ਉਹ ਕਿੰਨੇ ਕੁ ਦਾ ਆ ਜਾਂਦਾ। ਸੌ ਦਾ ਆਜੂਗਾ ਦੋ ਸੌ ਦਾ ਆਜੂਗਾ ਹਨਾ, ਮਤਲਬ ਉਹੀ ਜੇ ਆਪਾਂ ਆਪਣੇ ਘਰ ਦੇ ਵਿੱਚ ਵੀ ਇੱਕ ਲਗਾਉ ਨੇ ਆਈ ਆ, ਜਿਵੇਂ ਕਿਤੇ ਖਾਲੀ ਜਗ੍ਹਾ ਪਈ ਆ, ਉੱਥੇ ਲਗਾਨਾ ਆ। ਉਹਦੇ ਨਾਲ ਬਹੁਤ ਵੱਡੀ ਰਾਹਤ ਮਿਲ ਸਕਦੀ ਆ, ਆਪਾਂ ਨੂੰ।
ਹਾਂਜੀ। ਤੁਸੀਂ ਕਿਵੇਂ ਲਗਏ ਹੋਈ ਆ ਪੌਦੇ? ਆਪਣੇ ਘਰੇ।
ਹਾਂਜੀ ਮਤਲਬ, ਜਿਹੜੇ ਛੋਟੇ ਛੋਟੇ ਜਿਹੇ ਪੌਦੇ ਹੁੰਦੇ ਨੇ, ਦੇਖੋ ਓਦਾਂ ਤਾਂ ਮਤਲਬ ਹਨਾ ਕੱਚੀ ਜਗ੍ਹਾ ਹੈ ਨੀ, ਸਾਡੇ ਘਰ ਦੇ ਵਿੱਚ। ਤਾਂ ਮਤਲਬ, ਅਸੀਂ ਗਮਲਿਆਂ ਦੇ ਵਿੱਚ ਹੀ ਲਗਾਏ ਹੋਏ ਨੇ‌
ਅੱਛਾ ਜੀ, ਚਲੋ ਜਿੰਨਾ ਹੋ ਸਕੇ ਤੁਸੀਂ ਕਰ ਰਹੇ ਹੋ।
ਹਾਂਜੀ-ਹਾਂਜੀ ਬਿਲਕੁਲ ਫੇਰ ਦੇਖੋ ਓਹਣਾ ਜੀ ਹੁਣ ਅਸੀ ਲਗਾਏ ਹੋ ਹੋਏ ਸੀਗੇ ਤਾ ਮਤਲਬ ਗਲੀ ਦੇ ਵਿੱਚ ਕੋਈ ਹੋਰ ਆਉਂਦਾ ਦੇਖਦਾ ਨਾ ਤਾ ਅਗਲਾ ਕਹਿੰਦਾ ਕਿੰਨੇ ਸੋਹਣੇ ਪੌਧੇ ਲਗਾਏ ਹੋਏ ਨੇ ਤੁਸੀ ਹਨਾ ਤੇ ਮਤਲਬ ਦੇਖ ਕੇ ਅਗਲੇ ਨੂੰ ਵੀ ਹੁੰਦਾ ਵੀ ਥੋਂ ਲਏ ਕੇ ਆਏਂ ਹੋ ਯਾ ਹਨਾ ਨੀਂ ਵਈ ਕਿਹੜਾ ਪੌਦਾ ਲਾਇਆ ਹੋਇਆ ਤੇ ਅਗਲਾ ਪੁੱਛਦਾ ਤਾ ਅਗਲੇ ਨੂੰ ਦੱਸਦੇਓ ਤਾ ਅਗਲੇ ਦਾ ਵੀ ਮਨ ਕਰਦਾ ਲਗਾਉਣ ਨੂੰ।
ਹੰ ਸਹੀ ਗੱਲ ਐ।
ਹਾਂਜੀ ਤੇ ਮਤਲਬ ਇਹੀ ਹੈ ਜੇ ਇੱਕ ਬੰਦਾ ਲਗਾਵੇ ਤਾਂ ਉਹਨੂੰ ਦੇਖ-ਦੇਖ ਕੇ ਹਨਾ ਹੋਰਾਂ ਨੂੰ ਵੀ ਚਲੋ ਹੁੰਦਾ ਵੀ ਆਪਾਂ ਵੀ ਲਗਾਈਏ।
ਹਾਂ ਜਿੱਦਾਂ ਆਪਾਂ ਖੁਦ ਹੀ ਦੱਸਦੇ ਹਾਂ ਵੀ ਇਹਦੇ ਆਹ ਫਾਇਦੇ ਹੁੰਦਿਆਂ। ਤਾਂ ਅਗਲਾ ਓਹਦਾਂ ਹੀ ਹੁੰਦਾ ਵੀ ਚਲ ਅੱਪਾਂ ਵੀ ਲਵਾ ਲਈ ਏ।
ਹਾਂਜੀ-ਹਾਂਜੀ ਹੁਣ ਦੇਖੋ ਜੇ ਆਪਾਂ ਕੋਈ ਫੁੱਲ ਵਗੈਰਾ ਦੀ ਵੀ ਗੱਲ ਕਰੀਏ ਫੁੱਲਾਂ ਵਾਲੇ ਜਿਹੜੇ ਪੌਦੇ ਹੁੰਦੇ ਨੇ ਜੇ ਆਪਾਂ ਉਹ ਵੀ ਲਗਾਈਏ ਤਾਂ ਹਨਾ ਤੁਹਾ ਉਹਦੇ ਨਾਲ ਮਤਲਬ ਸੁੰਦਰਤਾ ਵੀ ਵਧੂਗੀ ਨਾਲੇ ਤਾਂ। ਹਾਂਜੀ ਵੀ ਦੇਖੋ ਕਿੰਹਨੀ ਸੁੰਦਰ ਤਾ ਵੱਧਦੀ ਜੇ ਆਪਾਂ ਫੁੱਲ ਵਗੈਰਾ ਵੀ ਲਗਾਉਂਨੇਂ ਆਂ ਨਾਲੇ ਸੁੰਦਰਤਾ ਵਧੂਗੀ ਨਾਲੇ ਉਂਜ ਚ ਵੀ ਉਹ ਫਾਇਦੇਮੰਦ ਰਹਿਣਗੇ। ਚਲੋ ਇਹ ਹਰਾ ਭਰਾ ਤਾ ਹੋ ਜਾਂਦਾ ਨਾ ਉਹਦੇ ਨਾਲ ਵੀ। ਹੁਣ ਦੇਖੋ ਸੁੰਦਰ ਤਾ ਵੀ ਆਪਣੀ ਬਿਲ ਕੁਲ ਖਤਮ ਹੋ ਚੁੱਕੀ ਹੈ ਜੇ ਆਪਾਂ ਬਾਹਰ ਨਿਕਲਦੇ ਹਾਂ ਕਿੱਧਰੇ ਕੋਈ ਫੁੱਲ ਕੋਈ ਕੁਸ਼ ਨਹੀਂ ਦਿਖ ਦਾ ਹੈਗਾ ਲੱਗ ਗਿਆ ਹੋਇਆ
ਨਿਕਲਨ ਨੂੰ ਹੀ ਨੀ ਮਨ ਕਰਦਾ ਹੁਨ ਤਾ ਇਹਦਾਂ ਦੇ ਹਾਲਾਤ ਹੋ ਚੁੱਕਿਆਂ।
ਮਤਲਬ ਚਲੋ ਜੇ ਇੱਕ ਬੰਦਾ ਕਰ ਰਿਹਾ ਹਨਾ ਤਾ ਦੇਖ-ਦੇਖ ਕੇ ਇਹਨੂੰ ਹੋਰ ਵੀ ਕਰ ਸਕਦੇ ਏਂ। ਹਾਂਜੀ-ਹਾਂਜੀ
ਅੱਛਾ ਤੁਸੀ ਓਹਦਾਂ ਤੁਸੀ ਪਿੰਡ ਦੇ ਹੋ ਯਾ ਸ਼ਹਿਰ ਦੇ ਹੋ।
ਨਹੀਂ ਮਤਲਬ ਮਿਕਸ ਜਿਹਾਆ ਸਾਡਾ। ਵੀ ਨਾ ਤਾ ਬਿਲਕੁਲ ਪਿੰਡ ਵੀ ਨੀ ਹੈਗਾ ਮਤਲਬ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਟਾਉਨ ਜੇ ਮਾਂਗੂੰ ਹੁੰਦਿਆਂ ਹਾਂਜੀ-ਹਾਂਜੀ ਕਸਬੇ ਜਿਹਨੁੰ ਆਪਾਂ ਕਹਿ ਦਿੰਨੇਂ ਆ ਵਈ ਪਿੰਡ ਤਾਂ ਹੁੰਦਾ ਵੀ ਜਮੀਂ ਕੋਈ ਬੈਕਵਰਡ ਜਿਹਾ ਹੁੰਦਾ ਵਈ ਮਤਲਬ ਸ਼ਹਿਰਾਂ ਦੇ ਵਾਂਗੂ ਹੀ ਵੱਜ ਜਦਾ ਆ
ਚਲੋ ਸਹੀ ਆ ਪਰ ਦੇਖਿਆ ਜਾਏ ਨਾਂ ਪਿੰਡਾਂ ਚ ਜਿਆਦੇ ਫ਼ਾਇਦੇ ਆਂ ਰਹਿਣ ਦੇ। ਜੇ ਆਪਾਂ ਨੂੰ ਹਰਿਆਲੀ ਦੀ ਗੱਲ ਕਰੀਏ ਹਨਾ। ਚੰਗੇ ਵਾਤਾਵਰਣ ਦੀ ਗੱਲ ਕਰੀਏ। ਤਾਂ ਪਿੰਡਾਂ ਦਾ ਵਾਤਾਵਰਨ ਜ਼ਿਆਦਾ ਵਧੀਆ ਆ
ਹਾਂਜੀ ਪਿੰਡਾਂ ਦੇ ਵਿੱਚ ਇਹ ਆ ਵੀ ਚਲੋ ਹਨਾ ਖੇਤ ਵਗੈਰਾ ਚਲੋ ਰਹਿ ਰਹੇ ਨੇ ਹਨਾ ਵੀ ਜ਼ਮੀਨਾਂ ਹੈਗੀਆਂ ਨੇ ਉੱਥੇ ਚਲੋ ਮਾੜੀ ਮੋਟੀ ਜਿਵੇਂ ਹਨਾ ਲੋਕ ਲਗਾਏ ਜਾਂਦੇ ਨੇ ਵੀ ਉਹਦੇ ਕਰਕੇ ਚਲੋ ਫਰਕ ਹੈਗਾ ਹੁਣ ਫ ਦ ਵਿੱਚ ਜਾਓ ਇੰਨੀ ਠੰਡੀ ਹਵਾ ਲੱਗਦੀ ਆ ਮਤਲਬ ਬੜਾ ਵਧੀਆ ਨਜ਼ਾਰਾ
ਹਾਂਜੀ ਚਲੋ ਠੀਕ ਆ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ
ਹਾਂਜੀ ਹਾਂਜੀ ਚਲੋ ਠੀਕ ਹੈ ਜੀ ਓ ਕੇ